ਵਧੀਆ ਜੀ ਵਧੀਆ ਤੁਸੀਂ ਦੱਸੋ
ਸਭ ਵਧੀਆ ਜੀ
ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਸਭ ਵਧੀਆ ਜੀ ਤੁਸੀਂ ਸੁਣਾਓ
ਸਭ ਵਧੀਆ ਜੀ ਹੋਰ ਕੀ ਕਰਦੇ ਸੀ
ਬਸ ਜੀ ਲੰਚ ਕਰਕੇ, ਲੰਚ ਬੈਠੇ ਆ
ਅੱਛਾ ਲੰਚ ਕੀਤਾ ਹਾਂ, ਸਹੀ ਗੱਲ ਏ ਇੰਨਾ ਟਾਈਮ ਹੋ ਹੀ ਜਾਂਦਾ ਲੰਚ ਕਰਦੇ ਨੂੰ ਹੈ ਨਾ
ਹੂੰ, ਥੋੜ੍ਹਾ ਜਿਹਾ ਲੇਟ ਹੋਈ ਜਾਂਦਾ
ਹਾਂਜੀ, ਹਾਂਜੀ ਉਹੀ ਹੈ ਨੇ, ਚਲੋ ਇੰਨਾ ਵੀ ਠ ਟਾਈਮ ਨਾਲ ਕਰ ਲਓ, ਤਿੰਨ ਵ ਢਾਈ- ਤਿੰਨ ਵਜੇ ਦੋ ਢਾਈ ਵਜੇ ਤੋ ਵੀ ਸਹੀ ਹੁੰਦਾ ਏ
ਹਾਂ, ਥੋੜਾ ਬੱਚੇ ਦੀ ਛੁੱਟੀਆਂ ਚਲਦੀਆ ਨਾ ਇਸ ਕਰਕੇ ਥੋੜਾ ਲੇਟ ਹੋ ਜਾਂਦਾ ਏ ਨਹੀਂ ਤਾਂ ਬੱਚੇ ਦਾ ਟਾਈਮ ਨਾ ਸਕੂਲ ਤੋਂ ਘਰ ਆ ਜਾਂਦਾ, ਤਦ ਤਾਂ ਫਟਾਫਟ ਬੰਦਾ ਦੋ ਵਜੇ ਤੱਕ ਲੰਚ ਕਰ ਲਈਦਾ ਏ
ਕਰ ਲਈਦਾ ਆ, ਉਹ ਪਤਾ ਏ ਨਾ ਹੁਣ ਸਾਰੀ ਕੰਮ ਹੀ ਲੇਟ ਹੁੰਦੇ ਨੇ, ਬੱਚੇ ਲੇਟ ਉਠਦੇ ਨੇ ਨਾ ਤੇ ਸਾਰੇ ਕੰਮ ਲੇਟ ਹੋ ਜਾਂਦੇ ਨੇ, ਇੱਕ ਅੱਜ -ਕੱਲ ਵੈਸੇ ਪੋਲਿਊਸ਼ਨ ਇੰਨਾ ਚਲਿਆ ਪਿਆ, ਬੜਾ ਹੀ ਬਈਆ
ਬਹੁਤ ਬੁਰਾ ਹਾਲ ਹੈ, ਬਿਲਕੁਲ ਹਮ ਦੇਖੋ ਕਰੋਨਾ ਦੇ ਵਿੱਚ ਸਭ ਕੁਛ ਬੰਦ ਸੀਗਾ, ਤਾਂ ਕਿੰਨਾ ਅੱਛਾ ਬਾਹਰ ਦਾ ਮੌਸਮ ਹੋ ਗਿਆ ਸੀਗਾ
ਕਿੰਨਾ ਬਾਹਰ ਦਾ ਮੌਸਮ
ਹੈਨਾ, ਤੁਹਾਨੂੰ ਮਤਲਬ ਮੌਸਮ ਆਸਮਾਨ ਦਾ ਰੰਗ, ਤੁਹਾਨੂੰ ਆਸਮਾਨ ਦਿਖਾਈ ਦੇ ਰਿਹਾ ਸੀਗਾ
ਹਾਂਜੀ- ਹਾਂਜੀ
ਕਿੰਨੀ ਦੂਰ ਤੱਕ, ਤੁਹਾਨੂੰ ਦਿਖਾਈ ਦੇ ਰਿਹਾ ਸੀਗਾ
ਸਹੀ ਗੱਲ ਹੈ, ਹੁਣ ਤਾਂ ਐਵੇਂ ਹੋਇਆ ਪੋਲਿਊਸ਼ਨ ਦੇ ਨਾਲ ਕੁਝ ਨਜ਼ਰ ਹੀ ਨਹੀਂ ਆਉਂਦਾ
ਕੁਛ ਨਜ਼ਰ ਨਹੀਂ ਆਂਉਦਾ
ਹੂੰ, ਹੁਣ ਇੰਨਾ ਨੁਕਸਾਨ ਦੇ ਰਿਹਾ ਹਾਂ ਵੈਸੇ ਹੀ ਪੋਲਿਊਸ਼ਨ ਏ ਇੰਨਾਂ ਉਤੋਂ ਏ, ਜਿਹੜੇ ਟਰਾਂਸਪੋਰਟ ਦਾ, ਵਹੀਕਲਸ ਦਾ ਇੰਨਾਂ ਧੂੰਆਂ ਉਹਦਾ, ਇੰਨਾ ਹੈਨਾ ਉਹਦੇ ਨਾਲ ਫਿਰ ਏਅਰ ਪੋਲਿਊਸ਼ਨ ਇੰਨਾ
ਬਿਲਕੁਲ, ਪਲਿਊਸ਼ਨ ਦੇਖੋ ਹੁਣ ਹ ਹਰ ਘਰ ਦੇ ਵਿੱਚ ਦੋ-ਦੋ, ਤਿੰਨ ਤਿੰਨ ਗੱਡੀਆਂ ਹੈ ਹੀ ਏ ਸਭ ਕੋਲ
ਹੈ ਹੀ ਨੇ ਸਭ ਕੋਲ, ਉਹੀ ਨਾ ਤਾਂ ਹੀ ਕਰਕੇ ਤੇ ਨੁਕਸਾਨ ਹੈ ਨਾ
ਬਿਲਕੁਲ
ਪਤਾ ਨੀ ਸਮਝ ਨੀ ਆਉਂਦੀ
ਹਾਂ, ਜਦੋਂ ਨਾ ਫਲੈਟ ਬਣ ਗਏ, ਇੱਕ ਕੀ ਘਰ ਦੇ ਵਿੱਚ ਦੇਖੋ ਚਾਰ- ਚਾਰ, ਪੰਜ -ਪੰਜ ਫਲੈਟ ਬਣੇੇ ਹੋਏ ਹੈ
ਹਾਂਜੀ ਹਾਂਜੀ।
ਕੋਲ ਆਪਣੀਆਂ ਆਪਣੀਆ ਗੱਡੀਆਂ ਨੇ।
ਸਭ ਕੋਲ ਆਪਣੀਆ ਆਪਣੀਆ ਗੱਡੀਆਂ ਨੇ।
ਹਮ ਸੜਕਾਂ ਤੇ ਦੇਖਲਓ ਤੁਹਾਨੂੰ ਪੈਰ ਰੱਖਣ ਦੀ ਜਗਾ ਨੀ ਮਿਲੇਗੀ ਇੰਨੀ ਗੱਡੀਆਂ ਹੋ ਗਈਆਂ।
ਸਾਡੀ ਗਲੀ ਵੈਸੇ ਵੀ ਬੜੀ ਛੋਟੀ ਹੈ ਬੰਦ ਗਲੀ ਜਿਵੇਂ ਹੁੰਦੀ ਨਾ। ਹੈ ਔਪਨ ਏ ਪਰ ਛੋਟੀ ਐ ਬਹੁਤ ਹੀ ਗਲੀ ਟਾਈਟ ਐ, ਓਦੇ ਵਿੱਚ ਹੀ ਐਨੀਆਂ ਗੱਡੀਆਂ
ਗੱਡੀਆਂ ਜਾਣਾ ਲਾਣਾ ਲੱਗਿਆ ਰਹੇ।
ਹਮ। ਉਹ ਵੀ ਲੱਗਾ ਰਹਿੰਦਾ ਫਿਰ ਹਵਾ ਪਾਸ ਨਹੀਂ ਹੁੰਦੀ ਫਰੈਸ਼ ਏਅਰ ਨਹੀਂ ਆਉਂਦੀ ਉੱਥੇ।
ਹਮ ਹਵਾ ਕਿੱਥੋਂ ਆਏਗੀ ਬਿਲਕੁਲ।
ਐਡੇ ਉੱਚੇ ਉੱਚੇ ਮਕਾਨ ਬਣੇ ਹੁੰਦੇ ਨੇ ਹਰ।
ਬਿਲਕੁਲ।
ਕੋਈ ਤੇ ਉਹ ਫਿਰ ਹੁੰਦਾ ਹੀ ਨਹੀਂ।
ਹਮ ਉਹੀ ਨਾ ਫੇਰ ਲੋਕੀ ਕੂੜਾ ਕਿੱਦਾਂ ਕਰਦੇ ਆ। ਕੂੜਾ ਲੋਕੀ ਦੇਖਦੇ ਆ। ਨਾਲਿਆਂ ਛੱ ੜ ਦਿੰਦੇ ਆ ਥਾਲੀਆਂ ਨਾਲ ਡਮ ਹੋ ਜਾਂਦੇ ਹੈ ਨਾਲੇ
ਉਹੀ ਤੇ ਹਰ ਘਰ ਦੇ ਵਿੱਚ ਸਵੀਪਰ ਲੱਗੇ ਹੋਏ ਨੇ ਆ ਹੈ ਨਾ ਕੋਈ ਇੰਨੇ। ਪੈਸੇ ਨੀ ਲੈਂਦੇ ਸੱਠ-ਸੱਤਰ ਰੁਪਏ ਲੈਂਦੇ ਨੇ ਤੇ ਹਰ ਘਰ ਵਿੱਚੋ ਕੂੜਾ ਚੁੱਕ ਲੈਂਦੇ ਨੇ। ਲੋਕੀ ਕਈ ਕੀ ਕਹਿੰਦੇ ਨੇ ਪੈਸੇ ਦੇਣ ਦੇ ਮਾਰੇ ਉਹ ਕੂੜਾ ਗਲੀਆਂ ਚ।
ਗਲੀਆਂ ਚ ਸੁੱਟ ਦਿੰਦੇ ਹੈ ਜਾਂ ਦੇਖਦੇ ਆਸ ਪਾਸ ਕੋਈ ਨਾਲਾ ਹੈਗਾ ਉਹਦੇ ਚ ਪਾ ਦਿੰਦੇ ਹੈ।
ਪਾ ਦਿੰਦੇ ਨੇ ਉਹਦੀ ਵਜਾ ਨਾਲ ਹੋਰ ਗੰਦਗੀ ਹੋ ਜਾਂਦੀ।
ਦੇਖੋ ਬਰਸਾਤਾਂ ਦੇ ਵਿੱਚ ਕਿੰਨੇ ਬੁਰੇ ਹਾਲ ਹੋ ਜਾਂਦੇ ਆ ਓਵਰਫਲੋ ਸੀਵਰ ਕਰ ਜਾਂਦੇ।
ਗੰਦਾ ਪਾਣੀ ਹੁੰਦਾ ਹੈ ਸੱਚੀ ਪੈਰ ਰੱਖਣ ਨੂੰ ਦਿਲ ਨਹੀਂ ਕਰਦਾ।
ਬਿਲਕੁਲ, ਕਿੰਨਾ ਮੱਛਰ ਔਰ ਕਿੰਨੀ ਸਮੈਲ ਹੋ ਜਾਂਦੀ ਹੈ।
ਹਾਂਜੀ, ਹਾਂਜੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ। ਗਰਮੀ ਦੇ ਵਿੱਚ ਤਾਂ ਹੋਰ ਜ਼ਿਆਦਾ ਹੋ ਜਾਂਦਾ।
ਸੀ ਰਹੇ ਨਾ ਪੋਲਿਊਸ਼ਨ ਹੋ ਰਿਹਾ ਗੰਦ ਅਸੀ ਫੈਲਾ ਰਿਹੇ ਹਾਂ ਨਾ।
ਬਿਲਕੁਲ- ਬਿਲਕੁਲ ਕੋਈ ਬਾਹਰੋਂ ਥੋੜਾ ਨਾ ਆਉਦਾ ਹੈ। ਸਾਡਾ ਘਰ ਗੰਦੇ ਕਰਨ ਲਈ ਜਾਂ ਸਾਡੀ ਗਲੀ ਗੰਦੀ ਕਰਨ
ਬਸ- ਬਸ ਅਸੀ ਆਪਣਾ ਇਹ ਕਰੀਦਾ ਕਿ ਘਰ ਸਾਫ਼ ਕੀਤਾ ਔਰ ਨਾਲ ਲਗਾ ਦਿੱਤਾ ਉਹਨੂੰ।
ਬਸ।
ਹਨਾ ਤੁਸੀ ਹੁਣ ਦੇਖੋ ਟਰੈਵਲ ਕਰੋ ਗੱਡੀਆਂ 'ਚ ਟ੍ਰੈਵਲ ਕਰੋ ਤੁਸੀ ਖਾਂਦੇ ਪੀਂਦੇ ਲੋਕੀ ਚਿਪਸ ਖਾਦੇ ਜਾਂ ਕੋਈ ਖਾਣਾ ਚੀਜ। ਖਾਧੀ ਪਾਣੀ- ਪਾਣੀ ਦੀ ਬੋਤਲ ਪੀਤੀ ਉਹ ਦੇਖ ਦਰਵਾਜ਼ਾ ਸ਼ੀਸ਼ਾ ਖੋਲਿਆ ਉਹ ਬਾਹਰ।
ਉਹ ਉਥੇ ਹੀ ਸੁੱਟ ਦਿੱਤਾ ਸਹੀ ਗੱਲ ਏ।
ਹ ਹਾਂ ਪਾਰਕ ਦੇ ਵਿੱਚ ਦੇਖ ਲਉ ਹਾਂ ਪਾਰਕ ਦੇ ਵਿੱਚ ਦੇਖ ਲਉ ਪਾਰਕਾਂ ਦੇ ਵਿੱਚ ਕਿੰਨਾ ਬੁਰਾ ਹਾਲ ਹੈ।
ਵੋਕ ਕਰਨ ਜਾ ਸਕਦੇ ਆ ਉਹ ਸੇਫ ਹੈਗੇ ਆ ਪਾਰ ਬਿਲਕੁਲ ਜਾ ਹੀ ਨਹੀਂ ਸਕਦੇ।
ਗੌਰਰਮੈਂਟ ਨੇ ਤਾਂ ਪਾਰਕ ਬਣਾਇਆ ਨਾ ਕਿ ਤੁਹਾਨੂੰ ਫਰੈਸ਼ ਏਅਰ ਮਿਲੇ। ਤੁਸੀਂ
ਉਹ ਉਹਨਾਂ ਨੇ। ਤੇ ਚਲੋ ਮਸ਼ੀਨਾਂ ਵੀ ਲਾਤੀਆਂ ਕਿ ਜਿਹੜੇ ਲੋਕ ਨਹੀਂ ਜਿੰਮ ਕਰ ਸਕਦੇ। ਜਮ ਸਕਦੇ ਹੋ ਪਾਰਕਾਂ ਵਿੱਚ ਕਰ ਲੈਣ ਹਨਾ ਐਕਸਰਸਾਈਜ਼ ਕਰ ਲਓ। ਕੁਛ ਕਰ ਲਉ। ਪਰ ਉੱਥੇ ਦਾ ਮਾਹੌਲ ਹੀ ਨਹੀਂ ਹੈਗਾ।
ਮਾਹੌਲ ਵੀ ਖਰਾਬ ਐ ਔਰ ਦੂਸਰਾ ਦੇਖੋ ਗੁਟਕੇ ਜਿਹੜੇ ਖਾਂਦੇ ਓਥੀ ਥੁੱਕ ਦਿੰਦੇ ਐ।
ਉਹ ਉੱਥੇ ਹੀ ਥੁੱਕ ਦਿੰਦੇ ਨੇ ਉਹੀ ਤੇ ਹਾਂ।
ਤੁਹਾਨੂੰ ਹੋਰ ਬਿਮਾਰੀਆਂ ਲੈ ਕੇ ਤੁਸੀਂ ਘਰ ਆ ਜਾਂਦੇ।
ਬਿਮਾਰੀਆਂ ਲੈ ਕੇ ਘਰ ਆ ਦਿੰਦੇ ਸਹੀ ਗੱਲ ਹੈ। ਉਹ ਜਾਣਾ ਹੀ ਬੇਕਾਰ ਏ ਫੇਰ ਬੰਦਾ ਆਪਣੇ ਘਰ ਛੱਤ ਤੇ ਵੋਕ ਕਰ ਲਏ।
ਬਿਲਕੁਲ ਦੇਖੋ ਹੁਣ ਡਾਕਟਰ ਵੀ ਮੰਨਾ ਕਰਦੇ ਕਿ ਸਵੇਰੇ ਸਵੇਰੇ ਨਾ ਜਾਓ ਕਿ ਪੋਲਿਊਸ਼ਨ ਹੈਗਾ ਬਾਹਰ। ਸਵੇਰ ਦੇ ਟਾਈਮ ਵੋਕ ਪਹਿਲੇ ਡਾਕਟਰ ਕਹਿਦੇ ਸੀ ਵੋਕ ਕਰਨ ਜਾਓ।
ਹਮ।
ਹੁਣ ਡਾਕਟਰ ਮਨਾ ਕਰ ਦਿੰਦੇ ਸਪੈਸ਼ਲੀ ਕਿ ਸਵੇਰੇ -ਸਵੇਰੇ ਨਾ ਜਾਣਾ ਇੰਨਾ ਪੋਲਿਊਸ਼ਨ ਹੁੰਦਾ ਹੈ।
ਉਹ ਪੋਲਿਊਸ਼ਨ ਕਰਕੇ ਕਹਿੰਦੇ ਨੇ ਨਾ ਡੋਕਟਰਸ ਵੀ, ਕੀ ਉਹ ਸਾਰਾ ਨੁਕਸਾਨ ਦਿੰਦਾ
ਬਿਲਕੁਲ, ਦੇਖੋ ਹੁਣ ਬੱਚਿਆਂ ਦੇ ਸਕੂਲਾਂ ਦੀ ਦੇਖੋ ਕਿੰਨੀਆਂ ਗੱਡੀਆਂ ਹੁੰਦੀਆਂ, ਉਥੇ ਆਫਿਸ ਦੀ ਗੱਡੀਆਂ ਹੁੰਦੀਆਂ ਨੇ ਹਨਾ, ਤੁਸੀ ਸਵੇਰੇ- ਸਵੇਰੇ ਕਿਤੇ ਜਾਣਾ ਤੇ ਤੁਸੀ ਨਹੀ ਨਿਕਲ ਸਕਦੇ ਇੰਨਾ ਟਰੈਫਿਕ ਹੋ ਜਾਂਦਾ
ਟਰੈਫਿਕ ਹੋ ਜਾਂਦਾ, ਨੌ- ਸਾਢੇ ਨੌ ਵਜੇ, ਅੱਠ ਵਜੇ ਇੰਨਾ ਟਰੈਫਿਕ ਹੁੰਦਾ ਕਿ ਬੰਦੇ ਨੂੰ ਆਫਿਸ ਪਹੁੰਚਣਾ ਹੈ। ਕਿਥੇ ਪਹੁੰਚਣਾ ਬੜਾ ਮੁਸ਼ਕਿਲ
ਬਿਲਕੁਲ ਜੀ ਬਿਲਕੁਲ, ਦੋ- ਦੋ, ਤਿੰਨ- ਤਿੰਨ ਘੰਟੇ ਲੱਗ ਜਾਂਦੇ ਹੈ। ਚਾਹੇ ਤੁਸੀਂ ਅੱਧੇ ਘੰਟੇ ਦੇ ਦੂਰੀ ਤੇ ਜਾਣਾ ਹੈ।
ਜੀ ਬਿਲਕੁਲ- ਬਿਲਕੁਲ ਸਹੀ ਗੱਲ ਹੈ। ਉਹੀ ਗੱਲ ਹੈ। ਨਾ-
ਬਸ ਪੋਲਿਊਸ਼ਨ ਕਰਕੇ ਬੱਚਿਆਂ ਦੀ ਤਬੀਅਤ ਦੇਖੋ ਕਿੰਨੀਆਂ ਖਰਾਬ ਰਹਿੰਦੀਆਂ ਨੇ-
ਨਹੀ ਬਿਲਕੁਲ- ਮੇਰੀ ਬਿਟੀਆ ਜੋਬ ਕਰਦੀ ਹੈ। ਦੂਰੀ ਹੀ ਕਰਦੀ ਹੈ। ਤੇ ਉਹਦਾ ਆਉਣਾ ਜਾਣਾ ਹੀ ਢਾਈ ਘੰਟੇ ਆਉਣਾ ਤੇ ਢਾਈ ਘੰਟੇ ਜਾਣਾ
ਦੱਸੋ-
ਕਿੰਨੇ ਤੇ ਨੌ ਘੰਟੇ ਦੀ ਜੋਬ ਹੋ ਗਈ ਅੱਠ -ਨੌ ਘੰਟੇ ਦੀ- ਤੇਰ੍ਹਾਂ -ਚੌਦਾਂ ਘੰਟੇ ਹੋ ਗਏ, ਉਹਦੇ ਵਾਸਤੇ ਤੇ- ਬਹੁਤ ਪਰੇਸ਼ਾਨ ਹੋ ਜਾਂਦੀ ਹੈ। ਵਿਚਾਰੀ-
ਪਰੇਸ਼ਾਨ ਵੀ ਹੋ ਜਾਂਦੇ ਆ, ਔਰ ਬੱਚਾ ਦੇਖੋ- ਪੋਲਿਊਸ਼ਨ ਤੋਂ ਥੱਕਾ ਹਾਰਾ-
ਥਕਾ ਆਉਦਾ, ਹਾਂ ਉਹੀ ਤੇ-
ਹਰ ਵਹੀਲ ਦੇ ਨੋਇਜ਼ ਪੋਲਊਸ਼ਨ ਬ- ਪੋਲਿਊਸ਼ਨ ਔਰ ਕੀ ਆ ਅਮ, ਏਅਰ ਪੋਲੂਸ਼ਨ ਸਭ ਕੁੱਛ ਹੈ।
ਸਭ ਸਾਰੇ ਪੋਲਿਊਸ਼ਨ ਨੇ। ਪਲਿਊਸ਼ਨ ਨੇ।
ਬਸ-ਬਸ-ਬਸ ਬੱਚੇ ਵੀ ਵਿਚਾਰੇ ਸਟ੍ਰੈਸ।
ਘਰ ਆਉਂਦੇ ਨੇ ਕਿ ਘਰ ਸ਼ਾਂਤੀ ਮਿਲਦੀ ਹੈ। ਪਰ ਘਰ ਆ ਕੇ ਵੀ ਕਿਦਾ। ਅ ਤੇ ਹੈ, ਹੁੰਦਾ ਹੀ ਨਹੀਂ ਹੈ।
ਬਿਲਕੁਲ।
ਬੱਚੇ ਸੇਫ ਹੋ ਹੀ ਨਹੀਂ ਰਹਿੰਦੇ, ਕਿ ਹਾਂਜੀ ਅਸੀਂ ਕੰਫਰਟੇਬਲ ਹੋ ਜਾਈਏ। ਉਹੀ ਨਾ, ਜਿੰਨਾ ਚਾਹੇ
ਏਦਾ ਕਿ ਬ-ਬ ਵੱਡੇ-ਵੱਡੇ ਪਲਾਂਟ ਜਾਂ ਕੋਈ ਅਸੀਂ ਲਗਾ ਦੀਏ ਕਿ ਚਲੋ ਜੀ ਅ। ਫਰੈਸ਼ ਏਅਰ ਮਿਲੇ ਸਾਨੂੰ ਹਵਾ ਅੱਛੀ ਮਿਲੇ ਸਾਨੂੰ।
ਉਗੇ ਹੋਏ ਸਨ ਉਹ ਪਲਾਂਟ ਲੋਕਾਂ ਨੇ ਕੱਟ ਕੁੱਟ ਦਿੱਤੇ ਨੇ ਪੇਡ ਪੌਦੇ। ਹਰ ਘਰ ਦੇ ਵਿਚ ਦੋ- ਦੋ, ਤਿੰਨ- ਤਿੰਨ ਪੌਦੇ ਜ਼ਰੂਰ ਲੱਗੇ ਹੋਣੇ ਚਾਹੀਦੇ ਹੈ।
ਬਿਲਕੁਲ- ਬਿਲਕੁਲ-
ਹੈਨਾ, ਐਨੇ ਤੇ ਹੁਣ, ਕਿ ਅਸੀਂ ਸੋਏ- ਉਠੇ ਤੇ ਥੋੜਾ ਹਰਿਆਲੀ ਲੱਗੇ, ਫਰੈਸ਼ ਏਅਰ ਮਿਲੇ ਜਾਂ ਕੁਛ ਹੈ। ਨਾ-
ਬਿਲਕੁਲ, ਦੇਖੋ ਜਿਥੇ ਵੀ ਹਰਿਆਲੀ ਆ ਉਥੇ ਕੱਟ -ਕੱਟ ਕੇ ਉਥੇ ਹੀ ਨਹੀ ਤਾਂ ਮੋਲ ਬਣ ਜਾਂਦਾ ਤੇ ਹੈ ਹੀ ਆਪਣਾ ਸ਼ੋਪਿੰਗ ਕੰਪਲੈਕਸ ਬਣੀ ਜਾਂਦੇ ਨੇ
ਅਜ- ਕਲ ਹਰ ਕਿਸੇ ਨੂੰ ਪੈਸਾ ਕਮਾਉਣ ਨਾਲ ਮਤਲਬ ਹੈ। ਜਿਵੇ ਮਰਜ਼ੀ ਮਿਲੇ -
ਬਿਲਕੁਲ- ਬਿਲਕੁਲ-
ਹਨਾ ਇਹੀ ਹੈ। ਲੋਕੀ ਬਦ- ਭੱਜੀ ਜਾ ਰਹੇ ਨੇ, ਭੱਜੀ ਜਾ ਰਹੇ ਨੇ, ਪਤਾ ਨਹੀ ਇਕ ਦੌੜ ਚੱਲ ਰਹੀ ਹੈ। ਉਹਦੇ ਵਿਚ ਹੀ ਭੱਜੀ ਜਾ ਰਹੇ ਨੇ
ਬਿਲਕੁਲ, ਇਹ ਨਹੀ ਪਤਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੇ ਸਫ਼ਰ ਕਰਨਾ ਇਸ ਚੀਜ਼ ਨੂੰ ਪੋਲਿਊਸ਼ਨ ਦੇ ਨਾਲ
ਹਾਂਜੀ ਹਾਂ, ਉਹੀ ਤੇ-
ਹੂੰ, ਚਲੋ ਜੀ ਅਸੀ ਤਾਂ ਆਪਣਾ ਟਾਈਮ ਕ- ਲੈ ਆਉਣ ਵਾਲੀ ਜਨਰੇਸ਼ਨ ਕਿੱਦਾਂ ਸਰਵਾਈਵ-
ਕਿੱਦਾਂ ਕਰੇ, ਬਿਲਕੁਲ ਜੀ ਬਿਲਕੁਲ ਅਸੀਂ ਸੋਚਦੇ ਹਾਂ ਪੈਸਾ ਕਮਾ ਕੇ ਉਹਨਾਂ ਵਾਸਤੇ ਸੇਵ। ਕਰਦੀ ਉਹੀ ਬਸ, ਉਹਨਾਂ ਦਾ ਫਿਊਚਰ ਏ ਅ। ਪਰ ਨਹੀਂ ਇਹ ਵੀ ਵੀ ਫਿਊਚਰ ਬਨੇਗਾ ਇਹਦੇ ਨਾਲ ਵੀ ਤੇ ਫਿਊਚਰ ਹੈ। ਕਿ ਅਸੀਂ ਜਿੰਨਾ ਅਸੀਂ ਆਪਣੇ ਦੇਸ਼ ਨੂੰ ਆਪਣੀ ਜ ਜ ਆਪਣੇ ਆਸ ਪਾਸ ਬਚਾਈਏ ਅ। ਹੈ ਨਾ ਉਹ ਹ ਚੰਗਾ।
ਬਿਲਕੁਲ-ਬਿਲਕੁਲ ਬਿਲਕੁਲ ਕਿਸੇ ਦੀ ਅੱਜ ਕੱਲ ਲੇਕਿਨ ਲੋਕ। ਲੋਕਾਂ ਦੀ ਸੋਚ ਨੀ ਹੈ ਨਾ ਲੋਕ ਇਹ ਹੀ ਕਹਿੰਦੇ ਕਿ ਠੀਕ ਹੈ। ਆਪਣਾ ਅੰਦਰ ਬੈਠ ਜਾਂਗੇ ਅਸੀਂ। ਅਰੇ ਕਦ ਤੱਕ ਤੁਸੀਂ ਬੈਠ ਜਾਓ ਗੇ ਬਾਹਰ ਤਾਂ ਨਿਕਲੋ ਗੇ।
ਨਿਕਲੋਗੇ ਆਣਾ ਜਾਣਾ ਤੇ ਬਾਹਰੋਂ ਹੀ ਕਰਨਾ ਹੈ।
ਹਾਂ ਜੀ।
ਮੈਂ ਇੱਥੇ ਕਹਿਨੀ ਆ ਆਣਾ ਜਾਣਾ ਤਾਂ ਬਾਹਰੋਂ ਹੀ ਹੋਏਗਾ ਨਾ ਤੇ ਉਹ ਸਾਫ਼ ਹੋਣਾ ਚਾਹੀਦਾ ਏਰੀਆ ਸਾਡਾ। ਆਸ ਪਾਸ ਦਾ ਅਦੀ ਤੱਕ। ਹਰ ਕੋਈ ਇੱਕ ਕ ਬੰਦਾ ਕੋਸ਼ਿਸ਼ ਕਰੇ ਤੇ ਕੀ ਨਹੀਂ ਹੋ ਸਕਦਾ।
ਬਿਲਕੁਲ-ਬਿਲਕੁਲ-ਬਿਲਕੁਲ ਲੋਕੀ ਕ ਕੋਸ਼ਿਸ਼ ਈ ਤਾਂ ਨਹੀਂ ਕਰਦੇ ਨਾ। ਹਮ ਅ ਰ ਦੇਖੋ ਜੇ ਕੋਈ ਕਰੇਗਾ ਵੀ ਨਾ ਤਾਂ ਲੋਕੀ ਕਿ ਉਹਦੇ ਉੱਪਰ ਹੱਸਣ ਲੱਗ ਜਾਂਦੇ ਨੇ ਕਿ ਇਹ ਬ
ਜੀ ਅ ਹਾਂ ਬਿਲਕੁਲ-ਬਿਲਕੁਲ ਤਾਂ ਆਪਣਾ ਟਾਈਮ ਵੇਸਟ ਕਰ ਰਿਹਾ।
ਵੇਸਟ ਕਰ ਰਿਹਾ ਹੈ ਹੁਣ ਥੋੜੇ ਦਿਨ ਪਹਿਲੇ ਦੇਖੇ ਮੈਂ ਨਿਊਜ ਦੇ ਵਿਚ ਇੱਕ ਬਜ਼ੁਰਗ ਜ ਸੀਗੇ।
ਹਮ ਮਮ।
ਅ ਉਹ ਅੱਛੀ ਕਿਤੇ ਪੋਸਟ ਸੀਗੇ ਆਈ ਪੀ ਐਸ ਸੀਗੇ ਕਾਫੀ ਬਜ਼ੁਰਗ ਸੀਗੇ ਉਹ ਤੇ ਉਹ ਰਿਟਾਇਰਡ ਸੀਗੇ।
ਏ।
ਤਾਂ ਉਹ ਰਾਤ ਨੂੰ ਆਪਣੀ ਸੜਕਾਂ ਤੋਂ ਸਾਰਾ ਕ ਕੂੜਾ ਕਲੈਕਟ ਕਰਕੇ ਰਿਕਸ਼ਾ ਲੈ ਕੇ ਜਾਂਦੇ ਸੀਗੇ ਔਰ ਭਰਦੇ ਸੀਗੇ।
ਦੱਸੋ ਓ।
ਕਿੰਨੇ ਬਜ਼ੁਰਗ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਪਤਾ ਹੈ ਕਿ ਆਪਣਾ ਆਪਣਾ ਉਹ ਨਿਭਾਉਣਾ ਅਸੀਂ ਫਰਜ਼ ਨਿਭਾਉਣਾ ਸਾਡਾ ਫਰਜ਼ ਹੈ ਸਫ਼ਾਈ ਰੱਖਣਾ
ਪਰ ਲੋਕ ਕੀ ਹੋਰ ਮਜ਼ਾ
ਮਜ਼ਾਕ ਉਡਾਉਂਦੇ ਆ ਉਹਨਾਂ ਦਾ ਕੀ ਦੱਸੋ? ਇਹਨਾਂ ਦੇ ਘਰ ਦੇ ਇਹਨਾਂ ਨੂੰ ਰੋਕਦੇ ਨੀ ਕਿੰਨੇ ਬਜ਼ੁਰਗ ਕਿ ਘਰ ਬੈਠੀਏ ਆਪਣੇ ਆਰਾਮ ਨਾਲ
ਹਾਂ ਬਿਲਕੁਲ ਬਿਲਕੁਲ।
ਹਮ ਉਹ ਇਹ ਨਾ ਨਾ ਕਰ ਲੋਕੀ ਆਪ ਕਰਨਾ ਹਾਂ ਨਾ ਲੋਕੀ ਆਪ ਕਰਨਾ ਚਾਹੁੰਦੇ ਆ ਨਾ ਕਿਸੇ ਨੂੰ ਕਰਨ
ਨਾ ਕਰਨ ਦੇਣਾ ਚਾਹੁੰਦੇ ਨੇ ਨਾ ਅੱਛਾ ਕਰਨਗੇ ਨਾ ਅੱਛਾ ਕਰਨ ਦੇਣਗੇ ਇਹ ਸੋਚੋ ਹੀ ਅੱਜ ਕੱਲ ਪਤਾ ਨੀ ਕਿਉਂ ਐਵੇਂ ਹੋਈ ਜਾ ਰਿਹਾ। ਸਮਝ ਨਹੀਂ ਆ ਰਹੀ।
ਹਾਂ ਅ।
ਐਦਾਂ ਕਿਉਂ ਕਰ ਰਹੇ ਨੇ।
ਹਜੇ ਤਾਂ ਦੇਖੋ ਸਕੂਲ ਵਾਲੇ ਵੀ ਬੱਚਿਆਂ ਨ ਨੂੰ ਪ੍ਰੋਜੈਕਟ ਦਿੰਦੇ ਆ ਨਾ ਕਿ ਉਹ ਬੋਲਦੇ ਕਿ ਆਪਣਾ ਸਕੂਲੋਂ ਕਰੋ ਆਪਣਾ ਪਲਾਂਟਸ ਲੈ ਕੇ ਆਓ ਇਹਦੀ ਕੇਅਰ ਕਰੋ ਦੇਖੋ ਅ ਕਿੱਦਾਂ ਪਾਣੀ ਇ ਨੂੰ ਦੇਣਾ ਡੇ ਡੇਲੀ ਤੁਸੀਂ।
ਹਾਂ ਜੀ ਹਾਂ ਜੀ।
ਸਕੂਲ ਵਾਲੇ ਵੇਂ ਬੱਚਿਆਂ ਨੂੰ ਪ੍ਰੋਜੈਕਟ ਦਿੰਦੇ ਕਿ ਤੁਹਾਡਾ ਬਰਡੇ ਹੈ ਆਪਣਾ ਪਲਾਂਟ ਜ਼ਰੂਰ ਲਗਾਉਣਾ ਹੈ ਤੁਸੀਂ ਇੱਕ ਹਾਂ ਆ।
ਚਲੋ ਬੱਚਿਆਂ ਨੂੰ ਇੰਨੀ ਵੀ ਸਿੱਖਿਆ ਮਿਲਦੀ ਹੇ ਅਤੇ ਤਾਂ ਵੀ ਚਲੋ ਠੀਕ ਹੈ। ਕਿ ਬੱਚੇ ਇੱਥੋਂ ਵੀ ਸਿੱਖਣ ਗਿਆ ਹਾਂ ਅਸੀਂ ਆਪਣਾ ਏਰੀਆ ਸ ਸਾਫ ਸੁਥਰਾ ਰੱਖਣਾ ਪਲਾਂਟ ਲਗਾਉਣੇ ਨੇ ਤਾਂ ਕਿ ਸਾਨੂੰ ਸਹੀ ਆਕਸੀਜਨ ਮਿਲੇ ਹਰ ਚੀਜ਼ ਮਿਲੇ। ਹਨ ਉਹੀ ਤਾਂ ਹੀ ਤੇ ਐਕਸ ਸੀਜ਼ਨ ਦੀ ਪਿੱਛੇ ਕਿੰਨੀ ਕਮੀ ਹੋ ਗਈ ਸੀ ਪੇੜ ਪੌਦੇ ਨਹੀਂ ਸੀ ਤਾਂ ਹੀ ਹੋਈਏ ਨਾ ਇਹ ਕਰੋਨਾ ਦੇ ਟਾਈਮ 'ਤੇ ਕਿੰਨੀ ਪ੍ਰੋਬਲਮ ਹੋ ਗਈ ਸੀ ਸਭ ਨੂੰ
ਬਿਲਕੁਲ
ਇਹੀ ਤੇ ਦਿੱਕਤ ਏ।
ਬਿਲਕੁਲ। ਲੋਕੀ ਦੇਖੋ, ਉਸ ਚੀਜ਼ ਤੋਂ ਗੁਜਰਣ ਤੋਂ ਬਾਅਦ ਵੀ ਸਮਝੇ ਨੀ, ਕਿ ਸਾਨੂੰ ਕਿੰਨੀ ਜ਼ਰੂਰਤ ਏ, ਇਹ ਸਭ ਚੀਜ਼ਾਂ ਦੀ।
ਜਿਤਨੀ ਜ਼ਰੂਰਤ ਐ, ਹਾਂਜੀ-ਹਾਂਜੀ। ਚਲੋ ਜੀ, ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ-ਹਾਂਜੀ।
ਓਕੇ।